ਹਾਂਜੀ, ਕੀ ਕਰਦੇ ਸੀ? ਸਤਿ ਸ੍ਰੀ ਅਕਾਲ। ਇਹਦੇ ਚ ਆਵਾਜ਼ ਦੀ ਬਹੁਤ ਪ੍ਰੋਬਲਮ ਆ।
ਹਾਂ ਅਵਾਜ ਦੀ ਘੱਟ ਹੀ ਆ।
ਆਣਾ, ਹੋਰ ਤੁਸੀਂ ਸੁਣਾਓ? ਡਾਕਟਰ ਕੋਲ ਕਿਉਂ ਗਏ ਸੀ?
ਉਹ ਯਾਰ ਬਸ ਉਹ ਰਿਪੋਰਟਸ ਚੈੱਕ ਕਰਾਣੀ ਸੀ ਆਏ ਦੇ ਡਾਕ। ਡਾਕਟਰ ਨੇ ਕਿਹਾ ਸੀ ਵੀ ਫੁਲ ਬੋਡੀ ਚੈਕਅਪ ਕਰਾਉਣਾ।
ਹਮ।
ਤਾਂ ਫਿਰ ਗਾਇਨੀ ਕੋਲ ਗਏ ਸੀ।
ਹਮ ਹਮ।
ਬਸ ਨਾਸ਼ ਹੋਇਆ ਪਿਆ।
ਅੱਛਾ, ਉੱਥੇ ਵੀ ਹੋ ਰਹੀ ਹੈ ਬਾਰਿਸ਼?
ਹਾਂ।
ਹਮ ਇੱਥੇ ਵੀ ਅਜ ਤਾਂ ਸਵੇਰ ਦੀ ਲੱਗੀ ਹੋਈ ਆ।
ਚਲੋ ਸ਼ੁਕਰ ਆ ਬਾਰਿਸ਼ ਹੋ ਗਈ।
ਹਾਂ ਨਹੀਂ ਤਾਂ ਬਹੁਤ ਗਰਮੀ ਪੈ ਰਹੀ ਸੀ ਸਹੀ ਗੱਲ ਆ। ਇਹ ਤਾਂ ਹੈ ਇ।
ਇੰਨੀ ਗਰਮੀ ਸੀ ਇੰਨੀ ਗਰਮੀ।
ਹਾਂ ਕੱਲ ਤਾਂ ਬਹੁਤ ਜ਼ਿਆਦਾ ਮਤਲਬ ਨਾ ਏਦਾਂ। ਘੁਟਨ ਜਿਹੀ ਹੋਰ ਰਹੀ।
ਹਾਂ, ਕਲ ਤਾਂ ਬਹੁਤ ਗਰਮੀ ਸੀ। ਰਾਤ ਨੂੰ ਹਵਾ ਲੱਗੀ ਹਵਾ ਚੱਲੀ ਨਾ ਫੇਰ ਠੀਕ ਹੋਇਆ।
ਫਿਰ ਠੀਕ ਹੋਇਆ ਹਾਂ ਇਹ ਤਾਂ ਹੈ। ਹੋਰ ਤੁਹਾਡੇ ਵੀ ਆ ਗਏ ਅਕਾਊਂਟ ਇਹਦੇ 'ਚ ਪੈਸੇ?
ਹਾਂ ਆ ਗਏ ਦੋ ਰੁਪਏ ਆ ਗਏ।
ਅੱਛਾ, ਤਾਂ ਕੱਨੂੰ ਕਹਿ ਰਹੀ ਸੀ ਥਰੀ ਫਿਫਟੀ ਆਏ ਨੇ।
ਥਰੀ ਫਿਫਟੀ ਹਜੇ ਪੈਂਡਿੰਗ ਨੇ। ਸ਼ੋਅ ਕਰ ਰਿਹਾ ਹੈ ਪਰ ਆ ਜਾਣਗੇ।
ਅੱਛਾ ਅੱਛਾ।
ਉਹ ਕਹਿ ਰਹੇ ਹੈ ਕਿ ਬਈ ਮਤਲਬ ਉਹ ਵਰਕਿੰਗ ਡੇਜ਼ ਚ ਆ ਜਾਣਗੇ।
ਅੱਛਾ, ਕਿੰਨੀ ਕੋਲਾਂ ਕੀਤੀਆਂ ਨੇ ਤੁਸੀਂ?
ਮੇਰੀ ਇਹ ਛੇਵੀਂ ਕੋਲ ਹੈ।
ਅੱਛਾ, ਮਤਲਬ ਠੀਕ ਹੈ ਛੇਵੀਂ ਕੋਲ ਚ ਉਹ ਹੋ ਜਾਣਗੇ ਹਨਾ?
ਹਾਂ, ਹਾਂ, ਹਾਂ, ਸੁਣੀ ਵੀ ਹੈ, ਨਹੀਂ ਮੈਂ ਕੀਤੀ ਹੈ।
ਅੱਛਾ ਛੇ ਕੋਲਾ ਕਰਨਗੇ ਤਾਂ ਆਉਣਗੇ ਥ੍ਰੀ ਫਿਫਟੀ।
ਹਾਂ।
ਅੱਛਾ।
ਹੂੰ। ਸੁਨਨ ਦੇ ਨਈ ਹਜੇ ਸੁਨਨ ਦੇ ਭਾਵੇਂ ਪਤਾ ਨੀ ਮਿਲ ਰਹੇ ਆ ਪਤਾ ਨੀ ਨਈ। ਮਿਲਦੇ ਈ ਹੋਣੇ।
ਹਾਂ ਆ ਜਦੋਂ ਵੀ ਟਾਈਮ ਕੰਪਲੀਟ ਹੋਏਗਾ ਨਾ ਇਹਦੇ ਵਿੱਚ। ਫੇਰ ਮੈਂ ਕੱਟ ਕੇ ਤੁਹਾਨੂੰ ਕਰਾਂਗੀ ਦੁਬਾਰਾ।
ਅੱਛਾ, ਅੱਛਾ ਠੀਕ ਐ ਠੀਕ ਐ। ਹਾਂ ਹੂੰ, ਹੋਰ ਦੱਸੋ ਸਕੂਲ ਜਾ ਆਏ?
ਹਾਂ, ਫੋਨ ਆ ਗਿਆ ਮੇਰਾ ਇੱਕ ਸੈਕੇਂਡ ਜੀ। ਹੈਲੋ। ਗੁਡ ਆਫਟਰ ਨੂਨ ਮੈਮ ਕੈਸੇ ਹੋ? ਹੂੰ। ਆਪ ਸੇ ਤੋਂ ਮੇਰੀ ਬਾਤ ਹੋ ਗਈ ਥੀ ਔਰ ਕੋਈ ਨਹੀਂ ਕਰ ਰਿਹਾ ਇਸ ਕਰਕੇ। ਹਾਂ ਇਹ ਤਾਂ ਹੈ ਹਾਂ ਆਪ ਕੋ ਤੋ ਮੈਨ ਨਹੀਂ ਆਪ ਕੋ ਬੋਲ ਦੀਆ ਥਾ ਔਰੋਂ ਕੋ ਆਪ ਗਰੁੱਪ ਮੇ ਮੈਸੇਜ ਕਰੋਗੇ ਨਾ ਤੋਂ ਬੋਲੇਂਗੇ ਸਾਰੇ। ਹਾਂ ਕੋਈ ਨਹੀਂ ਮੇਰਾ ਏਹੀ ਨੰਬਰ ਹੈ ਵੈਸੇ। ਹਾਂਜੀ ਠੀਕ ਹੈ ਔਰੋ ਕੋ ਆਪ ਆਪਣੇ ਵੇਸੇ ਬੋਲਦੇ ਨਾ। ਹੈਨਾ ਠੀਕ ਹੈ ਓਕੇ ਓਕੇ।
ਹਾਂਜੀ?
ਹਾਂਜੀ ਹੋਰ ਸਨਾਓ? ਕੋਲ ਆ ਗਈ ਸੀ ਦੂਸਰੇ ਫੋਨ ਤੋਂ।
ਅੱਛਾ।
ਹਾਂਜੀ ਹੋਰ ਵੀਰਾਜ ਕੀ ਕਰ ਰਿਹਾ ਸੀ?
ਘੋੜਾ ਘੋੜਾ
ਹੈਂ।
ਘੋੜਾ ਘੋੜਾ।
ਘੋੜਾ ਘੋੜਾ ਕਿਦੇ ਨਾਲ ਪਾਪਾ ਨਾਲ?
ਨਈ, ਨਈ ਪਰ ਆ ਅਸੀਂ, ਹਾਂ ਮਾਛੀ ਆ, ਬੇਟਾ ਮਾਛੀ ਆ।
ਮਾਛੀ ਘਰਾ ਮਾਛੀ।
ਮਾਛੀ ਹਾਂਜੀ।
ਐਦੇ ਲਾਊਡ ਸਿਪੀਕਰ ਨੀ ਹੂੰਦਾ ਛੀ
ਪਤਾ ਕੀ ਗੱਲ ਏ ਮੈਂ ਕਦੇ ਮੈਰਿਜ਼ ਤੇ ਈ ਮਿਲਨਾ ਹੁੰਦਾ ਤੇ ਹੁਨ ਮੈਰਿਜ਼ ਆਨੀ ਸੀ ਤਾ ਦੋਨਾਂ ਦੀ ਕੈਂਸਲ ਹੋ ਗੀ।
ਕੀ?
ਮੈਂ ਕਿਹਾ ਮੈਰਿਜ਼ ਤੇ ਈ ਮਿਲਨਾ ਹੁੰਦਾ ਕਜ਼ਨਸ ਦਾ ਤੇ ਪਹਿਲਾ ਤਾਂ ਦੋਨਾਂ ਦੀ ਆ ਰਹੀ ਸੀ ਹੁਨ ਇੱਕ ਦੀ ਵੀ ਨੀ ਆ ਰਹੀ
ਇੱਕ ਵੀ ਨੀ ਇੱਕ ਵੀ ਨੀ ਆ ਰਹੀ ਹੁਨ।
ਪਤਾ ਨੀ ਇਨਾਂ ਦੀ ਤਾਂ ਅ ਗੱਲ ਈ ਕੀ ਬਣੀ ਆ ਸਮਝ ਈ ਨੀ ਆ ਰਹੀ ਕੁਛ ਵੀ।
ਪਤਾਂ ਨੀ ਯਾਰ ਮੈਂ ਤਾਂ ਆਪ ਨੀ ਪੱਲੇ ਪੈ ਰਹੀ ਕੀ ਗੱਲ ਆ। ਨਾ, ਓਦੀ ਓਰ ਯਸ਼ੂ ਦੀ ਤਾਂ ਛੱਡ ਈ ਦੇ ਹੁਣ।
ਸਈ ਗੱਲ ਆ ਕੀਦੀ ਤਾਂ ਹੋ ਜਾਣੀ ਚਾਹੀਦੀ ਆ। ਹੂੰ।
ਮਾਸੀ ਵੀ ਪਤਾ ਨੀ ਕੀ ਕਰ ਰੀ ਐ।
ਮਾਸੀ ਮਾਸੀ ਤਾਂ ਯਾਰ ਮੇਰੀ ਗੱਲ ਸੁਨ ਜਦੋਂ ਬੱਚੇ ਈ ਨਾ ਮੰਨਨ ਤਾ?
ਹਾਂ ਓ ਤਾਂ ਹੈ, ਯਾਰ ਫੇਰ ਵ ਵੱਡੇਆਂ ਵੀ ਕੀ ਕਰਨ।
ਐ ਤਾਂ ਹੈ ਈ।
ਯਸ਼ੂ ਨਾਲ ਤਾਂ ਕਰ ਲੈਨੀ ਚਈਦੀ ਆ, ਹੋਨ ਓਦੀ ਤਾਂ ਏਜ ਹੋ ਗਈ ਆ।
ਹਾਂ ਉਹਦੀ ਤਾਂ ਹੋ ਗਈ ਸਹੀ ਵਾ ਆਸ਼ੂ ਵੀ ਦੇਖਲੋ ਮਤਲਬ ਚਲੋ ਮੈਂ ਤਾਂ ਇਹ ਕਹਿ ਰਹੀ ਹਾਂ ਜੇ ਵੱਡੇ ਦੀ ਨਿ ਹੋ ਰਹੀ ਤਾਂ ਛੋਟੇ ਦੀ ਪਹਿਲਾਂ ਕਰਦੋ ਕਿਸੇ ਦੇ ਵੀ ਤਾਂ ਲਾਵਾਂ ਤਾਂ ਕਰਾਓ ਐਟਲੀਸਟ ਜਰੂਰਤ ਥੋੜੀ ਆ ਯਾਰ ਕੇ ਮਤਲਬ ਰਿਸ਼ਤੇਦਾਰਾਂ ਨੂੰ ਬੁਲਾ ਕੇ ਸੱਦ ਕੇ ਹੀ ਸਭ ਕੁਛ ਹੁੰਦਾ ਹੈ ਵਿਆਹ ਤਾਂ ਏਦਾਂ ਵੀ ਹੋਜੂਗਾ ਤੁਸੀਂ ਕੋਰਟ ਮੈਰਿਜ ਕਰਾ ਲਓ ਜਾਂ ਫੇਰ ਓਦਾ ਹੀ ਲਾਵਾਂ ਕੁਛ ਵੀ ਫੇਰ ਫਿਰ ਬਾਅਦ ਚ ਇਕੱਠੇ ਰਿਸੈਪਸ਼ਨ ਦੇ ਲਓ ਹਾਂ
ਪਤਾ ਨੀ ਯਾਰ ਕੀ ਬਣਦਾ ਇਹਨਾਂ ਦਾ
ਅੱਛਾ ਫੇਰ ਏਦਾਂ ਬਣਦਾ ਵੀ ਨਹੀਂ ਪੁੱਛਣਾ ਹਾਂ ਹਾਂ ਕਿਉਂਕਿ ਕਦੇ ਏਦਾਂ ਦੀ ਗੱਲ ਨੀ ਕੀਤੀ ਅੱਛਾ ਅਸੀਂ ਆਪਣੇ ਬਾਰੇ ਤਾਂ ਸਾਰੀਆਂ ਨੂੰ ਦੱਸਦੀ ਸੀ
ਹਾਂ ਸਹੀ ਗੱਲ ਹੈ ਸਾਡੇ ਸਾਡੇ ਤਾਂ ਸਾਰਿਆਂ ਨੂੰ ਪਤਾ ਸੀਗਾ
ਸਭ ਨੂੰ ਮੇਰੇ ਬਾਰੇ ਵੀ ਤੇ ਹਾਂ ਤੇਰੇ ਬਾਰੇ ਵੀ ਮਤਲਬ ਸਭ ਨੂੰ ਪੂਰੇ ਟੋਟਲ ਡਿਟੇਲਾਂ ਪਤਾ ਸੀ
ਕਿ ਕਿੱਦਾਂ ਗੱਲ ਹੋਂਦੀ ਐ, ਅਸ ਅੱਛਾ ਅਸੀਂ ਮੂਰਖ ਰਏ।
ਹਾਂ।
ਹਨਾ ਪਤਾ ਮੈਂ ਤੈਨੂੰ ਇੱਕ ਗੱਲ ਦੱਸਾਂ, ਮਾਨਸ਼ੀਦ ਜਿੰਨਾ ਏ ਬੰਦੇਆਂ ਨੂੰ ਆਪਨੀ ਪ੍ਰੋਬਲਮ ਚ ਤੁਸੀਂ ਇਨਕਲੂਊਡ ਕਰੋਗੇ ਨਾ, ਓਨੀੇ ਓ ਵਦਦੀ ਐ। ਇਸੀ ਕਰਕੇ ਸਾਡੀ ਪ੍ਰੋਬਲਾਂ ਇੰਨੀ ਵਦੀਆਂ ਨੇ।
ਵਦੀਆ ਨੇ ਅਸੀਂ ਨਾ ਦੱਸਦੇ ਨਾ, ਬਦੀਆ ਰੈਂਦੇ।
ਦੇਖੀ ਜਿੱਦਾਂ ਅ ਇਹ ਹੈ ਨਰਾਇਣਗੜ੍ਹ ਵਾਲੇ ਇਹਨਾਂ ਦੇ ਵੀ ਦੇਖੀ ਗੱਲ ਹੋਏਗੀ ਜ਼ਰੂਰ ਅ ਅੱਜ ਦੇ ਟਾਈਮ ਤੇ ਇਏਦਾਂ ਤੱਕ ਹੋਏ ਪਰ ਉਹ ਕਿਸੇ ਨੂੰ ਨੀ ਦੱਸਣਗੇ
ਨਾ ਨਾ ਨਾ
ਜਿ ਤਾਂ ਸਿਮਰਨ ਦੀ ਉਹ ਵੀ ਉਹਰ ਸਭ ਤੋਂ ਵਧੀਆ ਰਹਿਣਗੇ
ਹਾਂ ਹਾਂ
ਮੈਂ ਅਹ ਹੁਣ ਇਹ ਗੱਲ ਹੈਂ
ਇਹ ਹੈ
ਹੋਏਗਾ ਯਾਰ ਮਤਲਬ ਓਦਾਂ ਦੀ ਗੱਲ ਕਰ ਰਹੀ ਹਾਂ ਜਿਦਾਂ ਦਾ ਟਾਈਮ ਆ ਹਾਂ
ਪਰ ਯਾਰ ਅੱਜ ਦੇ ਟਾਈਮ ਤੇ ਨਾ ਯਾਰ ਰਿਲੇਸ਼ਨ ਚ ਆਣਾ ਬਹੁਤ ਔਖਾ ਹੈ
ਹਾਂ
ਕਿਸੇ ਤੇ ਸਾ ਸਾਡੇ ਸਾਡਾ ਟਾਈਮ ਕੁਛ ਹੋਰ ਸੀਗਾ ਕਿ ਵੀ ਅਸੀਂ ਟਰੱਸਟ ਕਰ ਲੈਂਦੇ ਸੀਗੇ ਅੱਗੋਂ ਵੀ ਵਧੀਆ ਹਾਂ
ਟਾਈਮ ਮਤਲਬ ਪਿਆਰ ਵਾਲਾ ਯਾਦ ਅੱਜ ਕਲ ਤਾਂ ਯੂਜ ਵਾਲਾ ਮਤਲਬ ਹੋ ਗਿਆ ਸਭ ਕੁਛ ਮਾਰਨ ਵਾਲਾ ਸਹੀ ਗੱਲ ਆ ਮਤਲਬ ਯੂਜ ਵਾਲਾ ਵੀ ਛੱਡ ਦੋ ਹੁਣ ਤਾਂ ਹਾਂ
ਕੇ ਵਾਲਾ ਹੋ ਗਿਆ
ਹੁਣ ਤਾਂ ਧੱਕ ਲਾਓਗਾ
ਹਾਂ ਹੁਣ ਯਾਰ ਵਿਆਹ ਵੀ ਨਹੀਂੀ ਕਰਾ ਸਕਦੇ ਹੁਣ ਤਾਂ ਮਤਲਬ ਪੂਰੀ ਤਹਿਕੀਕਤ ਕਰਕੇ ਕੇ ਤਾਂ ਕਰਕੇ ਸਾਰਾ ਕੁਛ ਦੇਖਭਾਲ ਕੇ ਤਾਂ ਵਿਆਹ ਹੋਣਗੇ ਏਦਾਂ ਤਾਂ ਨਹੀਂੀ ਅਸੀਂ ਕੁੜੀ ਕੁੜੀ ਨੂੰ ਲੈ ਕੇ ਆ ਸਕਦੇ ਘਰੇ ਆਪਣੇ
ਹਾਂ
ਜ ਨਿਕਲੇ ਮੁੰਡਿਆਂ ਦੀ ਮੁੰਡਿਆਂ ਦੇ ਵਿਆਹ ਕਰਨੇ ਔਖੇ ਹੋ ਗਏ ਹੁਣ ਕੁੜੀਆਂ ਦਾ ਤਾਂ ਕੁਛ ਨੀ
ਸਹੀ ਗੱਲ ਆ ਮੁੰਡਿਆਂ ਦੇ ਇਹਦੇ ਮਤ ਕੁੜੀਆਂ ਹੀ ਨਹੀਂੀ ਲੱਭ ਰਹੀ ਮੁੰਡੇ ਕਹਿੰਦੇ ਨੇ ਸਾਨੂੰ ਇੱਦਾਂ ਦੀ ਨਹੀਂ ਚਾਹੀਦੀ ਜੋ ਡਰਿੰਕ ਵਾਲੀ ਕਰਦੀ ਹੋਵੇ ਤਾਂ ਸ਼ੋਟ ਡਰੈਸਿਸ ਸਾਰੀ ਇ ਹੀ ਕੁੜੀਆਂ ਨੇ
ਹਾਂ ਉਹ ਤਾਂ ਅੱਜ ਕੱਲ ਕੋਈ ਵੀ ਨਹੀਂੀ ਲੱਭਡ ਰਿ ਯਰ ਡਰਿੰਕ ਤਾਂ ਸਾਰੀਆਂ ਕਰਦੀਆਂ ਹੁਣ ਅਸੀਂ ਅਸੀਂ ਨਹੀਂ ਕੀਤੀ ਕਦੇ ਪਰ ਹੋਰ ਤਾਂ ਗਲ ਕਰਦੇ ਹੀ ਨੇ
ਸਹੀ ਗੱਲ ਹੈ ਕੋਈ ਵੀ ਕੁੜੀ ਜਿਹੜੀ ਬਾਹਰ ਰਹਿ ਰਹੀ ਹੋਊਗੀ ਉਹ ਕੋਈ ਨੀ ਹੋਏਗੀ
ਹਾਂ
ਹਮ
ਹੈਲੋ
ਹੋਰ ਸੁਣਾਓ ਤਹੀ ਤਾਂ ਅ ਮੇਰੇ ਬੂਆ ਦੇ ਮੁੰਡੇ ਆਏ ਸੀ ਤਾਂ ਉਹ ਕਹਿ ਰਹੇ ਕਿ ਮਤਲਬ ਓਦਾਂ ਹੀ ਕੰਨੂੰ ਦੇ ਵਿਆਹ ਚ ਉਧਰਲੇ ਪਾਸੇ ਬੈਠੇ ਹੋਏ ਸੀ ਜਦੋਂ ਆਪਾਂ ਮਾਸੀ ਦੇ ਘਰੀਂ ਤਾਂ ਬੂਆ ਦੇ ਗਲ ਮੁੰਡੇ ਤੇ ਚਾਚੇ ਦੇ ਮੁੰਡੇ ਕਹਿੰਦੇ ਕੁੜੀਆਂ ਮੈਂ ਕਿਹਾ ਤੁਸੀਂ ਆਪੇ ਪਸੰਦ ਕਰ ਲੋ ਬਈ ਤੁਸੀਂ ਮੁੰਡੇ ਇੰਨੇ ਸੋਹਣੇ ਹੋ ਵੀ ਤੁਹਾਨੂੰ ਕੁੜੀਆਂ ਨੀ ਮਿਲਦੀਆਂ ਕਿ ਕੁੜੀਆਂ ਤਾਂ ਬਥੇਰੀ ਮਿਲਦੀਆਂ ਬਟ ਪਹਿਲੇ ਦੇ ਟਾਈਮ ਤੇ ਤੁਸੀਂ ਪਾਗਲ ਸੀ ਕਹਿ ਰਹੇ ਤੁਹਾਡੇ ਜੈਸੀ ਥੋੜ੍ਹੀ ਹੁੰਦੀ ਆ ਬੜੀ ਜਿਹੜੀ ਹਾਂ ਦੋ ਚਾਰ ਗੱਲਾਂ ਕੀਤੀਆਂ ਨੇ ਤੇ ਕਹਿੰਦੇ ਹਾਂ ਚਲੋ ਮੈਰਿਜ ਤੱਕ ਗੱਲ ਪਹੁੰਚਾ ਦੀ ਕਹਿੰਦੇ ਸਾਨੂੰ ਘੁਮਾਓ ਦਵਾਓ ਤੇ ਖਵਾਓ ਅਤੇ ਬਾਅਦ ' ਕਹਿ ਦੇਣਗੇ ਬਈ ਚਲੋ ਠੀਕ ਹੈ ਆਪ ਆਪਾਂ ਨੀ ਕਰਨੀ ਮੈਰਿਜ ਹਾਂ ਅੱਜ ਕੱਲ ਦੇ ਕੁੜੀਆਂ ਦਾ ਇਹ ਹਿਸਾਬ ਹੋ ਗਿਆ ਮਤਲਬ ਮੁੰਡੇ ਸ ਸੀਰੀਅਸ ਨੇ
ਨਹੀਂ ਨਹੀਂ ਯਾਰ ਉਹਨਾਂ ਨੂੰ ਪੈਸਿਆਂ ਨਾਲ ਉਹਨ ਨੂੰ ਵੀ ਕੋਈ ਪਿਆਰ ਨਹੀਂ ਰਿਹਾ ਨਾ
ਹਾਂ
ਅੱਜ ਕੱਲ ਕੁੜੀਆਂ ਨੂੰ ਪੈਸਾ ਵੀ ਨਹੀਂ ਨਾ ਚਾਹੀਦਾ ਹੈਗਾ
ਹਾਂ
ਅੱਜ ਕਲ ਪਤਾ ਨੀ ਕੀ ਚਾਹੀਦਾ ਹੈ
ਸਹੀ ਹੈ
ਉਹ ਜਿਹੜਾ ਕੇਸ ਸੀਗਾ ਉਹ ਸੀਆ ਦਾ
ਹਾਂ ਦੇਖ ਲਏ ਕਿ ਸ ਕਿਤੇ ਪੈਸੇ ਕਮਾਉਂਦਾ ਸੀ ਉਹ ਕਿੰਨੇ ਜ਼ਿਆਦਾ ਫੇਰ ਵੀ ਕਿੱਦਾਂ ਦੀ ਗੱਲ ਹੋ ਗਈ
ਹਾਂ ਕਿੱਦਾਂ ਦੀ ਗੱਲ ਹੋ ਗਈ ਯਾਰ ਬਹੁਖਾ ਅਜਕੱਲ ਦਾ
ਏ ਤਾਂ ਹੈਏ
ਹੂੰ
ਅੱਜ ਕੱਲ੍ਹ ਅੱਜ ਕੱਲ੍ਹ ਦੇ ਟਾਈਮ ' ਅਸੀਂ ਕਿਸੇ ਤੇ ਵੀ ਟਰੱਸਟ ਨਹੀਂ ਕਰ ਸਕਦੇ ਇਹ ਤਾਂ ਹੈ ਹੀ ਮੈਂ ਕਹਿੰਦੀ ਜਿੱਦਾਂ ਦੀ ਸਾਡੇ ਘਰੇ ਵੀ ਮਤਲਬ ਆਪਣੇ ਉਹਨਾਂ ਦੇ ਨਾਲ ਵੀ ਅ ਗੱਲਬਾਤ ਹੋ ਜਾਂਦੀ ਹੈ ਪਰ ਮਤਲਬ ਗੱਲਬਾਤ ਹੋ ਕੇ ਲੜਾਈ ਹੋ ਕੇ ਮਤਲਬ ਮੰਮੀ ਪਾਪਾ ਦੀ ਤਰ੍ਹਾਂ ਸੋਲਵ ਹੋ ਜਾਂਦੀ ਆ ਹਾਂ ਠੀਕ ਹੋ ਜਾਂਦਾ ਮੂੰਹ ਚੜ੍ਹ ਗਿਆ ਥੋੜੇ ਦਿਨ ਗੱਲ ਨੀ ਕੀਤੀ ਅੱਜ ਕੱਲ ਦੇ ਕੁੜੀਆਂ ਦਾ ਕੀ ਹਿਸਾਬ ਹੈ ਜੋ ਹੁਣ ਦੇ ਟਾਈਮ ਦੀ ਹੋ ਰਹੀ ਹੈ ਸਾਡੇ ਤੋਂ ਬਾਅਦ ਚਲੋ ਜੀ ਡੈਵੋਰਸ ਲੈ ਲੋ
ਹਾਂ
ਘਰ ਚੱਲ ਜਾਓ
ਸਹੀ ਗੱਲ ਆ
ਮਤਲਬ ਸਿੱਧਾ ਡਾਵੋਸ
ਘਰੇ ਜਾ ਕੇ ਵੀ ਕੀ ਕਰਨਾ ਯਾਰ ਵਿਆਹ ਤੋਂ ਬਾਅਦ ਨਾ ਘਰ ਵੀ ਆਪਦਾ ਨੀ ਹੁੰਦਾ
ਹਾਂ ਸਹੀ ਬਾਤ ਹੈ ਮਤਲਬ ਸਭ ਕੁਛ ਆਪਣੇ ਆਪ ਨੇ ਸੋਰਟ ਆਊਟ ਕਰਨਾ
ਹਾਂ
ਬਸ ਗਲਤ ਗੱਲ ਆ ਵੈਸੇ
ਹਮ ਯਾਰ ਵਿਆਹ ਤੋਂ ਬਾਅਦ ਨਾ ਜਿਹੜਾ ਜਿਹੜਾ ਘਰ ਹੁੰਦਾ ਨਾ ਪਤੀ ਦਾ ਹੀ ਹੁੰਦਾ
ਪਤੀ ਦਾ ਹੀ ਹੁੰਦਾ ਸਹੀ ਗੱਲ ਹੈ ਜਿੱਦਾਂ ਮਰਜੀ ਕੋਈ ਵੀ ਜਿੱਦਾਂ ਹੁਣ ਸਾਡੇ ਹੋ ਜਾ ਸਾਡੀ ਗੱਲ ਹੋ ਜਏਗੀ ਤੇ ਕਹੇਗਾ, ਚੱਲ ਜਾਓ ਆਪਣੇ ਘਰ, ਮੈਂ ਕਿਹਾ ਕਿਉਂ ਯੇਹੀ ਹੈ, ਮੇਰਾ ਘਰ ਆਪ ਜਾਓ, ਮੈਂ ਕਿਹਾ ਸਾਡਾ ਘਰ ਤਾਂ ਇਹ ਹੈ, ਤੁਸੀਂ ਜਾਓ। ਹਾਂ, ਮੈਂ ਕਿਹਾ, ਸਾਡਾ ਤਾਂ ਵਿਆਹ ਹਾਂ ਤੇ ਹਾਂ ਮੈਂ ਕਿਹਾ ਤੁਸੀਂ ਜਾਓ ਹੁਣ ਮੈਂ ਕਸੀ ਨੂੰ ਜਾਣਾ ਹਾਂ ਜਿੱਦਾਂ ਪਹਿਲੇ ਮਦਰ ਲੋਓ ਇੰਨਾ ਤੰਗ ਕਰਦਾ ਹੈ ਤੇ ਤੁਸੀਂ ਚੱਲ ਜਾਓ ਮੈਂ ਕਿਹਾ ਕਿਉਂ ਚੱਲ ਜਾਓ ਮੈਂ ਕਿਹਾ ਤੁਸੀਂ ਜਾਓ ਮੈਂ ਕਿਹਾ ਸਾਡਾ ਤਾਂ ਵਿਆਹ ਹੋ ਗਿਆ ਮੈਂ ਕਿਹਾ ਜੇ ਪਹਿਲੇ ਨੀ ਹਾਂ ਮੈਂ ਕਿਹਾ ਜੇ ਪਹਿਲੇ ਨੀ ਪਸੰਦ ਸੀ ਤਾਂ ਪਹਿਲੇ ਦੱਸਣਾ ਸੀ ਮੈਂ ਕਮੀ ਦੱਸੋ ਸਾਡੇ ਚ ਅਸੀਂ ਰੋਟੀ ਬਣਾ ਕੇ ਦੇ ਰਹੇ ਹਾਂ ਕੰਮ ਕਰ ਰਹੇ ਹਾਂ ਸਾਰਾ ਵਰਕ ਹਾਂ ਬੱਚਾ ਵੀ ਸਾਂਭ ਰਿਹਾ ਤੁਹਾਨੇ ਤਾਂ ਤੁਸੀਂ ਤਾਂ ਪੋਟੀਆਂ ਨੀ ਧੋਤੀਆਂ ਕਦੀ ਸਾਡੇ ਆਪਣੇ ਪੋਤਿਆਂ ਦੀ
ਾ ਸਹੀ ਗੱਲ ਹੈ
ਹਨਾ, ਕਦੇ ਕੁਛ ਨੀ ਕੀਤਾ ਮੈਂ ਕਿਹਾ ਸਾਰਾ ਕੁਛ। ਇਕੱਲੇ ਕਰ ਰਹੇ ਹਾਂ, ਫੇਰ ਵੀ ਤੁਸੀਂ ਕਹਿ ਰਹੇ ਹੋ ਚੱਲ ਜਾਓ, ਮੈਂ ਕਿਉਂ ਚੱਲ ਜਾਓ, ਮੈਂ ਕਿਹਾ ਉਹਦੇ ਹਿਸਾਬ ਨਾਲ ਦੇਖਿਆ ਜਾਏ, ਤਾਂ ਤੁਹਾਡਾ ਜਾਣਾ ਬਣਦਾ।
ਹਾਂ, ਤੁਸੀਂ ਲੰਘੋ।
ਮੈਂ ਕਿਹਾ, ਤੁਸੀਂ ਲੰਘੋ।
ਹਮ।
ਮਤਲਬ ਜਿ ਓਹੀ ਫੇਰ ਕਹਿ ਦੇਣਗੀਆਂ, ਚਲ ਮੈਂ ਕਾਲ ਕੱਟ ਕੇ ਦੁਬਾਰਾ ਕਰਦੀ ਟੈਨ ਮਿੰਟ ਚੋਂ
ਚਲ, ਠੀਕ ਹੈ। ਠੀਕ ਹੈ, ਇੱਕ ਮਿੰਟ, ਇਕ ਮਿੰਟ, ਹਾਂ।